ਸਾਸੀ ਕਾਲ ਵੀਰ ਜੀ।
ਸ਼ਾਸ਼ੀ ਕਾਲ ਜੀ, ਹੋਰ ਕੀ ਹਾਲ ਐ ਭਾਜੀ।
ਬਸ, ਵਧੀਆ ਵੀਰ ਜੀ ਵਧੀਆ ਜੀ ਆਪਣਾ ਸੁਣਾਓ ਜੀ।
ਵਧੀਆ- ਵਧੀਆ ਭਾਜੀ ਹੋਰ ਘਰ ਪਰਿਵਾਰ ਵਧੀਆ ਭਾਜੀ।
ਸਭ ਚੜ੍ਹਦੀ ਕਲਾ ਵਿੱਚ ਸਭ ਕੁ ਚੜ੍ਹਦੀ ਕਲਾ ਵਿੱਚ ਵੀਰ - ਵੀਰ ਆਪਣੇ ਘਰੇ ਸੋਲਰ ਵਗੈਰਾ ਕੋਈ ਲੱਗਿਆ ਹੋਇਆ ਜੀ, ਸੋਲਰ ਬਾਰੇ ਨੌਲੇਜ਼ ਹੈਗੀ ਐ
ਅਹ ਥੋੜ੍ਹੀ ਬਹੁਤੀ ਹੈਗੀ ਭਾਜੀ।
ਸੋਲਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਜੀ, ਕੋਈ ਦੱਸੋਗੇ ਮੈਨੂੰ?
ਇਨੀ ਤਾਂ ਨਈ ਐ ਭਾਜੀ ਦੇਖੋ।
ਚਲੋ, ਮੈਂ ਦੱਸਦਾ ਵੀਰ ਜੀ, ਮੈਂ ਐਕਚੁਲੀ ਸੋਲਰ ਕੰਪਨੀ ਵਿੱਚ ਜੋਬ ਕਰਦਾ। ਮੇਰਾ ਕੰਮ ਸੋਲਰ ਦਾ ਹੀ ਹੈਗਾ, ਹਾਂ ਸੋਲਰ ਤਿੰਨ ਤਰ੍ਹਾਂ ਦੇ ਹੁੰਦੇ ਹੈਗੇ ਨੇ, ਇੱਕ ਆਂਦਾ ਹੈਗਾ ਬੈਟਰੀਆਂ ਵਾਲਾ ਸਿਸ ਉਹਨੂੰ ਕਹਿੰਦੇ ਨੇ ਔਫ਼ਕਰਿੱਡ। ਆਂਦਾ ਹੈਗਾ ਬਿਨਾਂ ਬੈਟਰੀਆਂ ਦੇ, ਉਹਦੇ ਵਿੱਚ ਪੀ ਐਸ ਪੀਸੀ ਐਲ ਤੋਂ ਪਰਮਿਸ਼ਨ ਲੈਣੀ ਪੈਂਦੀ ਏ। ਕਿੰਨੇ ਕਿੱਲੋ ਵਾਟ ਆਪਣੇ ਘਰ ਦਾ ਸੈਕਸ਼ਨ ਲੋੜ ਹੈਗਾ ਅਸੀਂ ਉਨੇ ਕਿੱਲੋ ਵਾਟ ਹੀ ਲਵਾ ਸਕਦੇ ਹੈਗੇ ਆਂ, ਉਹਨੂੰ ਕਹਿੰਦੇ ਨੇ ਓਨਗ੍ਰਿਜ਼ ਸਿਸਟਮ। ਉਹਨੇ ਉਨ੍ਹਾਂ ਚਿਰ ਵਰਕ ਕਰਨਾ ਹੈਗਾ ਏ। ਜਿੰਨਾ ਚਿਰ ਪਿੱਛੋਂ ਬਿਜਲੀ ਦੀ ਸਪਲਾਈ ਆ ਰਹੀ ਏ। ਜਦੋਂ ਬਿਜਲੀ ਦੀ ਸਪਲਾਈ ਗਈ, ਨਾ ਉਹਨੇ ਬਣਾਕੇ ਪੀ ਐਸ ਪੀਸੀ ਐਲ ਨੂੰ ਦੇਣੀ ਏ ਬਿਜਲੀ ਬੋਰਡ ਨੂੰ। ਨਾ ਹੀ ਆਪਣੇ ਘਰਦੇ ਵਿੱਚ ਸਪਲਾਈ ਦੇਣੀ ਏ।
ਤੀਸਰੇ ਅੱਜ-ਕੱਲ ਲੇਟੈਸਟ ਟੈਕਨੋਲੋਜੀ ਚੱਲੀ ਹੋਈ ਐ, ਹਾਈਬ੍ਰਿਡ ਦੀ। ਹਾਈਬ੍ਰਿਜ ਦੇ ਵਿੱਚ ਔਨਬ੍ਰਿਜ ਦਾ, ਔਫਬ੍ਰਿਜ ਦਾ ਦੋਵੇਂ ਕੰਮ ਹੁੰਦੇ ਨੇ। ਪਹਿਲਾਂ ਰੋਟੀ ਖਾਕੇ ਭਾਂਡੇ-ਭੂਡੇਂ ਮਾਜਦੂ, ਆਪਣੇ ਘਰੇ ਵੈਸ ਸੋਲਰ ਕੋਈ ਲੱਗਿਆ ਹੋਇਆ? ਬੈਟਰੀਆਂ ਫੂਲ ਹੁੰਦੀ
ਨਾ ਸੋਲਰ ਤਾ ਨੀ ਲੱਗ ਗਿਆ, ਆਪਾ ਨੇ ਤਾ ਬੈਟਰੀ ਲਾਈ ਏ।
ਅੱਛਾ ਨੋਰਮਲ ਇਨਵਰਟਰ ਬੈਟਰੀ ਲੱਗਿਆ ਹੈਗਾ, ਠੀਕ ਐ। ਠੀਕ ਐ, ਠੀਕ ਐ, ਵੈਸੇ ਸਰਕਾਰਾਂ ਅੱਜ-ਕੱਲ ਸੋਲਰ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੀਆਂ ਨੇ। ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਏਸੀ ਲੱਗਿਆ ਹੋਇਆ ਉਹਨਾਂ ਵਾਸਤੇ ਸੋਲਰ ਕੰਪਲਸਰੀ ਹੈਗਾ, ਕਿ ਸੋਲਰ ਲਾਓਗੇ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਂਦਾ।
ਅੱਛਾ ਜੀ।
ਸਾਡੇ ਹੁਣ ਚੰਡੀਗੜ੍ਹ ਹੈਗਾ, ਚੰਡੀਗੜ੍ਹ ਦੇ ਵਿੱਚ ਸੋਲਰ ਬਿਲਕੁਲ ਕੰਪਲਸਰੀ ਕੀਤਾ ਹੋਇਆ, ਜਿਹਨੇ ਨਵਾਂ ਘਰ ਬਣਾਣੈ ਉਹਨੂੰ ਪਹਿਲਾਂ ਸੋਲਰ ਦਾ ਨਕਸ਼ਾ ਨਾਲ ਪਾਸ ਕਰਾਕੇ ਲਾਣਾ ਪੈਣਾ, ਤਾਂ ਹੀ ਉਹ ਨਕਸ਼ਾ ਅਪਨਾ ਅੱਗੇ ਪਾਸ ਹੋਣਾ ਹੈਗਾ, ਜੇ ਸੋਲਰ ਨਹੀਂ ਲਗਵਾਉਗਾ ਉਹਦਾ ਨਕਸ਼ਾ ਨਹੀਂ ਪਾਸ ਕੰਪਲਸਰੀ ਕਰਤਾ ਇੱਥੇ, ਚੰਡੀਗੜ, ਚੰਡੀਗੜ ਸਟੇਟ ਦੇ ਵਿੱਚ ਕੰਪਲਸਰੀ ਕਰਤਾ, ਬਾਕੀ ਹੋਰ ਸਰਕਾਰੀ ਅਦਾਰਿਆਂ ਦੇ ਸਾਰਿਆਂ ਤੇ ਲੱਗੀ ਜਾਂਦਾ ਏ, ਸਰਕਾਰੀ ਸਕੂਲਾਂ ਦੇ ਵਿੱਚ, ਕੋਲਜਾਂ ਦੇ ਵਿੱਚ। ਚ, ਹੋਸਪੀਟਲਾਂ ਵਿੱਚ ਅ, ਹਰ ਥਾਂ ਤੇ ਸੋਲਰ ਨੂੰ ਬਹੁਤ ਵਧਾਵਾ ਦਿੰਦੇ। ਤੇ ਹੈਗੇ ਨੇ।
ਹਾਂਜੀ-ਹਾਂਜੀ।
ਕਿਉਂਕਿ ਗ੍ਰੀਨ ਅਨਰਜੀ ਹੈਗੀ ਐ, ਕੋਈ ਉਹਦੇ ਨਾਲ ਧੂੰਆਂ, ਧੁਕ ਕਰਨੀ, ਕੋਈ ਜਨਰੇਟਰ ਨਹੀਂ, ਕੋਈ ਪੋਲਿਊਸ਼ਨ ਨਹੀਂ, ਕੋਈ ਕੁੱਝ ਨਹੀਂ।
ਹਾਂਜੀ-ਹਾਂਜੀ।
ਫ੍ਰੀ ਦੀ ਧੁੱਪ ਆਂਦੀ ਹੈਗੀ ਏ, ਸੋਲਰ ਹੈਗਾ, ਇਥੋਂ ਸੂਰਜ ਡੇਲੀ ਨਿਕਲਦਾ, ਨਿਕਲਦੈ। ਫ੍ਰੀ ਦੀ ਅਨਰਜੀ ਬਣਦੀ ਐ, ਜਿੰਨੀ ਮਰਜ਼ੀ ਅਸੀਂ ਸਟੋਰ ਕਰਲੀਏ, ਜਿੰਨੀ ਮਰਜ਼ੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ। ਏ ਜੀ, ਹਾਂਜੀ-ਹਾਂਜੀ, ਹਾਂ ਸਰਕਾਰਾਂ ਵੀ ਅੱਜ-ਕੱਲ ਸਾਰਾ ਵਧਾਵਾ ਦੇ ਰਹੀ ਆ ਨੇ ਜੀ ਇਹਦੇ ਵਾਸਤੇ, ਸੈਂਟਰ ਗੌਰਮੈਂਟ ਹੁਣ ਅਠੱਤਰ ਹਜ਼ਾਰ ਰੁਪਏ ਸਬਸੀਡੀ ਦੇ ਰਹੀ ਏ।
ਹਾਂਜੀ-ਹਾਂਜੀ।
ਕੇਂਦਰ ਸਰਕਾਰ, ਇਂਹਦੇ ਵਾਸਤੇ ਇਕਠੱਤਰ ਹਜ਼ਾਰ ਰੁਪਏ ਦੀ ਸਬਸਿਡੀ ਵੀ ਦੇ ਰਹੀ ਹੈ।
ਅੱਛਾ ਜੀ।
ਕੁੱਝ ਕੰਪਨੀਆਂ ਕੇਂਦਰ ਇਹੋ ਜਿਹੀਆ ਸਕੀਮਾਂ ਲੈ ਕੇ ਆਉਂਦੀ ਹੈਗੀ ਹੈ। ਜਿੰਹਦੇ ਵਿੱਚ ਜਿਵੇਂ ਹੁਣ ਪਹਿਲਾਂ ਪਿੱਛੇ ਜੇ ਟਾਟਾ ਕੰਪਨੀ ਨੇ ਕੱਢੇ ਸੀਗੇ। ਪਿੰਡਾਂ ਦੇ ਵਿੱਚ ਪੰਜਾਹ-ਪੰਜਾਹ, ਸੌ-ਸੌ ਪੀਸ ਫ੍ਰਰੀ ਵੰਡਿਆ ਸੀਗਾ ਲੋਕ ਲੋਕਾਂ ਨੂੰ, ਜਿਹੜੇ ਗਰੀਬ ਗਰੁੱਬੇ ਲੋਕ ਹੈਗੇ ਨੇ। ਜਿਹੜੇ ਨਈ ਆਪਣਾ ਚਲਾ ਸਕਦੇ ਘਰ ਦਾ, ਉਹਨਾਂ ਦੇ ਫ੍ਰਰੀ ਦੋ-ਦੋ ਕਿਲੋ ਵਟ ਦੇ ਇਨਵਰਟਰ ਬੈਟਰੀ ਲਾਏ ਨੇ, ਰਾਜਸਥਾਨ ਦੇ ਵਿੱਚ।
ਅੱਛਾ ਜੀ।
ਹੁਣ ਵੀ ਪੰਜਾਬ ਦੇ ਵਿੱਚ ਵੀ ਸਕੀਮ ਕੱਢੀ ਹੋਈ ਹੈ ਦੋ ਕਿੱਲੋ ਵਾਟ ਦੀ। ਦੋ ਬੈਟਰੀਆਂ, ਇੱਕ ਇਨਵਰਟਰ ਤੇ ਚਾਰ ਪਲੇਟਾਂ,
ਅੱਛਾ ਜੀ।
ਹਾਂ ਹੁਣ ਵੀ ਫੇਰ ਫਰੀ ਸਕੀਮਾਂ ਕੱਢੀਆਂ ਹੋਈਆ ਨੇ, ਬਹੁਤ ਲੋਕੀ ਉਹਦਾ ਲਾਭ, ਠਾਂਂਦੇ ਹੈਗੇ ਨੇ।
ਅੱਛਾ ਜੀ। ਮਤਲਬ ਬਿਲਕੁਲ ਵੀ ਖਰਚਾ ਨੀ ਕਰਨਾ ਸਾਨੂੰ ਉਹ ਸਰਕਾਰ ਦਾ ਹੀ ਖਰਚਾ।
ਹਾਂਜੀ ਸਾਰਾ ਸਰਕਾਰੀ ਖ਼ਰਚਾ ਹੁੰਦਾ ਹੈਗਾ ਜੀ।
ਅੱਛਾ ਜੀ।
ਸਕੀਮਾਂ ਆਉਂਦੀਆ ਰਹਿੰਦੀਆ ਟਾਈਮ-ਟਾਈਮ ਦੇ ਹਿਸਾਬ ਨਾਲ ਹਰ ਰਾਜ ਵਾਸਤੇ ਅਲੱਗ-ਅਲੱਗ ਸੀ ਸਕੀਮਾਂ ਆਉਂਦੀਆ ਰਹਿੰਦੀਆ ਨੇ ਹਰ ਸਟੇਜ ਵਾਸਤੇ,
ਅੱਛਾ ਜੀ, ਵਧੀਆ ਜੀ ਜਿਵੇਂ ਹੁਣ ਦੇਖੋ, ਗ਼ਰੀਬ ਬੰਦਿਆ ਦੇ ਪੈਸੇ ਪੂਸੇ ਨਾ ਹੀ ਚਕਦੇ ਜ਼ਿਆਦਾ, ਵਧੀਆ ਬਾਈ।
ਬਹੁਤ ਵਧੀਆ ਜੀ ਹੁਣ ਆਮ ਜੇ ਨੋਰਮਲ ਬੰਦਾ ਵੀ ਲਵਾਉਂਦਾ ਹੈਗਾ ਨਾ। ਮਨ ਲੋੋ ਕਿਸੇ ਨੇ ਤਿੰਨ ਕਿਲੋ ਵਾਟ ਦਾ ਸੈੱਟ ਲਵਾਣਾ ਹੈਗਾ, ਤਿੰਨ ਕਿਲੋ ਵਾਟ ਦਾ ਸੈੱਟ ਪੈਣਾ ਹੈਗਾ ਜੀ ਇੱਕ ਲੱਖ ਵੀਹ ਹਜ਼ਾਰ ਰੁਪਇਆ ਸਬਸਿਡੀ ਕੱਟ ਕੇ, ਸਬਸਿਡੀ ਪਾ ਕੇ ਹੈਗਾ ਇੱਕ ਲੱਖ ਨੱਬੇ ਹਜ਼ਾਰ। ਦਾ, ਅਠੱਤਰ ਹਜ਼ਾਰ ਰੁਪਏ ਦੀ ਸਬਸਿਡੀ ਤੁਹਾਡੇ ਖਾਤੇ ਆਂਦੀ ਹੈ। ਪਿੱਛੇ ਕੀ ਰਹਿ ਗਿਆ ਤੁਹਾਡਾ ਲੱਗਣ ਆਲਾ ਇੱਕ ਲੱਖ ਦਸ ਹਜ਼ਾਰ ਰੁਪਇਆ। ਉਹ ਵੀ ਇੱਕ ਲੱਖ ਦਸ ਹਜ਼ਾਰ ਰੁਪਇਆ ਤੁਸੀਂ ਕਿਸ਼ਤਾਂ ਵਿੱਚ ਦੇਣਾ ਹੈ ਭਾਵੇਂ ਦੋ ਹਜ਼ਾਰ ਰੁਪਇਆ ਮਹੀਨਾ ਕਰਕੇ ਦੇ ਦੋ ਭਾਵੇਂ ਤਿੰਨ ਹਜ਼ਾਰ ਰੁਪਇਆ ਤੁਹਾਡੀ ਮਰਜ਼ੀ ਐ। ਜਿਵੇਂ-ਜਿਵੇਂ ਤੁਹਾਨੂੰ ਚੰਗਾ ਲੱਗਦਾ ਮਹੀਨੇ ਦਾ ਬਿੱਲ ਵੀ ਤਾਂ ਭਰਦੇ ਹਾਂ ਦੋ ਤਿੰਨ ਹਜ਼ਾਰ ਰੁਪਇਆ।
ਹਾਂਜੀ- ਹਾਂਜੀ- ਹਾਂਜੀ।
ਮਿਨੀਮਮ ਬਿੱਲ ਆਂਦਾ ਹੀ ਐ ਪੰਦਰਾਂ ਸੌ, ਦੋ ਹਜ਼ਾਰ ਤਿੰਨ ਹਜ਼ਾਰ ਬਿੱਲ ਆਂਦਾ ਹੀ ਐ ਆਪਣਾ।
ਹਾਂਜੀ- ਹਾਂਜੀ- ਹਾਂਜੀ।
ਹਾਂ ਉਹੀ ਸਮਝੋ ਕਿ ਬਿੱਲ ਦੀ ਥਾਂ ਤੇ ਆਪਾਂ ਉੱਧਰ ਕਿਸ਼ਤਾ ਭਰਦੇ, ਹੈਗੇ ਆ। ਇਨਵਰਟਰ ਦੀ ਪੰਜ ਸਾਲ ਦੀ ਸੱਤ ਸਾਲ ਦੀ ਦਸ ਸਾਲ ਦੀ ਗਰੰਟੀ ਹੁੰਦੀ ਹੈ। ਸੋਲਰ ਪਲੇਟਾਂ ਦੀ ਪੱਚੀ ਸਾਲ ਦੀ ਗਰੰਟੀ ਹੈਗੀ ਹੈ, ਹਾਂਜੀ।
ਜਿਵੇਂ ਨੋਰਮਲ, ਨੋਰਮਲ ਘਰ ਹੈ, ਉਹਦੇ ਵਿੱਚ ਕਿੰਨੇ ਵਾਟ ਦਾ ਲਗਾਉਣਾ ਚਾਹੀਦਾ ਸੋਲਰ ਪੈਨਲ,
ਜੇ ਤੁਹਾਡੇ ਘਰ ਦੇ ਵਿੱਚ ਏ ਸੀ ਲੱਗਿਆ ਹੋਇਆ ਹੈ ਇੱਕ ਤਾਂ ਘੱਟੋ ਘੱਟ ਪੰਜ ਕਿਲੋਵਾਟ, ਜੇ ਏਸੀ ਨਹੀਂ ਹੈਗਾ ਤਿੰਨ ਕਿਲੋ ਵਾਟ ਤੁਹਾਡੇ ਵਾਸਤੇ ਸਫੀਸ਼ਟ ਹੈਗਾ ਜੀ।
ਅੱਛਾ ਜੀ।
ਇੱਕ ਕਿਲੋ ਵਾਟ ਨੇ ਚਾਰ ਤੋਂ ਪੰਜ ਯੂਨਿਟ ਬਣਾ ਕੇ ਪੀ ਐਸ ਪੀ ਸੀ ਐਲ ਨੂੰ ਵਾਪਿਸ ਕਰਨੇ ਨੇ।
ਅੱਛਾ ਜੀ।
ਤਿੰਨ ਕਿਲੋਵਾਟ ਨੇ, ਅੰਦਾਜਨ- ਅੰਦਾਜਨ ਪੰਦਰਾਂ ਯੂਨਿਟ ਵਾਪਸ ਕਰਨੇ ਨੇ।
ਅੱਛਾ ਜੀ।
ਪੂਰੇ ਸਾਲ ਦੇ ਤਿੰਨ- ਸੌ- ਪੈਂਹਠ ਦਿਨ ਹੁੰਦੇ ਨੇ।
ਹਮ।
ਇਹ ਕੈਲਕੂਲੇਸ਼ਨ ਕਰਦੇ ਹੈਗੇ ਨੇ, ਤਿੰਨ ਸੌ ਦਿਨਾਂ ਦੀ।
ਅੱਛਾ ਜੀ।
ਦੋ ਮਹੀਨੇ ਧੁੰਦਾਂ ਦੇ ਨਿਕਲ ਗਏ, ਬਰਸਾਤਾਂ ਦੇ ਨਿਕਲ ਗਏ। ਦਸੰਬਰ- ਜਨਵਰੀ ਦੋ ਮਹੀਨੇ ਵਿੱਚੋਂ ਕੱਟਦੇ ਹੈਗੇ ਨੇ, ਸੱਠ- ਪੈਂਠ ਦਿਨ ਉੱਪਰਲੇ ਡਾ ਦਿੰਦੇ ਨੇ।
ਅੱਛਾ ਜੀ।
ਤਿੰਨ ਸੌ ਦਿਨਾਂ ਦੀ ਐਵਰੇਜ ਨਿਕਲਦੀ ਹੈਗੀ ਆਪਣੇ।
ਵਧੀਆ ਭੱਜ ਗਏ ਲਿਜਾਨਾ ਸੋਲਰ ਪੈਨਲ।
ਹਾਂਜੀ, ਬਹੁਤ ਵਧੀਆ, ਤੇ ਏਦਾਂ ਫਾਈਨਸ਼ੀਅਲ ਇਯਰ ਜਿਹੜਾ ਹੈਗਾ, ਉਹ ਇੱਕ ਸਤੰਬਰ ਤੋਂ ਲੈ ਕੇ ਤੀਹ ਅਕਤੂਬਰ ਹੈ।
ਅੱਛਾ ਜੀ।
ਹਾਂ।
ਹਮ।
ਤੁਹਾਡਾ ਬਿੱਲ ਨਹੀਂ ਆਉਣਾ ਹੈਗਾ, ਤੁਹਾਡਾ ਬਿੱਲ ਤੀਹ ਅਕਤੂਬਰ ਨੂੰ ਜਾ ਕੇ ਉਹਨਾਂ ਨੇ ਕੱਢਣਾ ਹੈ। ਜੇ ਤੁਹਾਡੇ ਨਿਕਲਦੇ ਹੋਏ ਤਾਂ ਉਹਨਾਂ ਨੇ ਅਹ ਜੀਰੋ ਕਰ ਦੇਣੇ ਨੇ। ਜੇ ਪੀ ਐਸ ਪੀ ਐਲ ਦੇ ਨਿਕਲਦੇ ਹੋਏ ਤਾਂ ਉਹਨਾਂ ਨੇ ਆਪਣੇ ਪੈਸੇ ਲੈ ਲੈਣੇ ਨੇ ਲਾਸਟ ਵਿੱਚ।
ਵੈਸੇ ਤਿੰਨਾਂ ਵਿੱਚੋਂ ਕਿਹੜਾ ਲਾਣਾ ਚਾਹੀਦਾ ਆਪਾਂ?
ਦੇਖੋ ਜੀ ਆਪਣੀ- ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੈ। ਨਾਈਨਟੀ ਪਰਸੈਂਟ ਮਿਡਲ ਕਲਾਸ ਫੈਮਲੀਆਂ ਬੈਟਰੀ ਵਾਲਾ ਸਿਸਟਮ ਲਵਾਉਂਦੀਆਂ ਨੇ ਦੋ ਕਿਲੋ ਵਾਟ ਦਾ। ਤਿੰਨ ਕਿੱਲੋ ਵਾਟ ਦਾ, ਲਾਈਟ ਹੈਗੀ ਹੈ ਨਹੀਂ ਹੈਗੀ, ਤੁਹਾਡੇ ਘਰ ਤੇ ਹਨੇਰਾ ਨੀ ਰਹੂਗਾ। ਹੁਣ ਤੁਹਾਡੇ ਘਰੇ ਸਪੋਜ ਕਰੋ ਮੰਨ ਲਓ, ਤੁਹਾਡੇ ਘਰੇ ਨੋਰਮਲ ਇਨਵਟਰ ਬੈਟਰੀ ਲੱਗਿਆ ਹੋਇਆ ਹੈ
ਹਾਂਜੀ ਹਾਂ।
ਲੱਗਿਆ ਹੋਇਆ ਜੀ ਨੋਰਮਲ ਇਨਵਰਟਰ ਬੈਟਰੀ
ਹਾਂਜੀ।
ਉਹ ਜਿਹੜਾ ਹੈਗਾ ਬੈਟਰੀ ਨੂੰ ਬਿਜਲੀ ਨਾਲ ਚਾਰਜ ਕਰਦਾ। ਜਦੋਂ ਵੀ ਲਾਈਟ ਜਾਂਦੀ ਐ ਉਹਨੇ ਘਰ ਦਾ ਲੋਡ ਚਲਾ ਦੇਣਾ, ਜਦੋਂ ਲਾਈਟ ਆਉਣੀ ਹੈ, ਉਹਨੇ ਦੋ-ਚਾਰ-ਪੰਜ ਘੰਟੇ ਬੈਟਰੀ ਨੂੰ ਚਾਰਜ ਕਰਨ ਵਾਸਤੇ ਪਰ ਉਹ ਲਾਈਟ ਕੱਟ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਦੇਰ ਲਾਈਟ ਗਈ। ਮੰਨ ਲਓ ਇੱਕ ਘੰਟਾ, ਅੱਧਾ ਪੌਣਾ ਘੰਟਾ, ਉਹਨੇ ਬੈਟਰੀ ਨੂੰ ਚਾਰਜ ਕਰਨ ਨੂੰ ਲੈਣਾ ਹੀ ਲੈਣਾ। ਜੇ ਉਹੀ ਸੋਰ ਊਰਜਾ ਲੱਗੀਆਂ ਹੋਣਗੀਆਂ, ਜਾਂ ਸੋਰ ਪਲੇਟਾਂ ਲੱਗੀਆਂ ਹੋਣਗੀਆਂ, ਸੋਲਰ ਵਾਲੀਆਂ ਤਾਂ ਉਹਨੇ ਬਿਜਲੀ ਦਾ ਬਿੱਲ ਆਪਣਾ ਸੱਤਰ ਤੋਂ ਅੱਸੀ ਪ੍ਰਸੈਂਟ ਘਟਾ ਦੇਣਾ ਹੈਗਾ।
ਉਹਦੀ ਫਸਟ ਪਿਓਰਿਟੀ ਹੁੰਦੀ ਹੈ ਦਿਨ ਦੀ, ਸੋਲਰ ਦੀ, ਧੁੱਪ ਆ ਗਈ, ਉਹਨੇ ਸਭ ਤੋਂ ਪਹਿਲਾਂ ਧੁੱਪ ਤੋਂ ਸਾਰਾ ਲੋਡ ਚਲਾਉਣਾ। ਉਸ ਤੋਂ ਬਾਅਦ ਉਹਨੇ ਬੈਟਰੀਆਂ ਤੇ ਜਾਣਾ ਹੈਗਾ। ਉਸ ਤੋਂ ਬਾਅਦ ਤੀਜੇ ਨੰਬਰ ਤੇ ਬਿਜਲੀ ਚੱਕਦਾ ਹੈਗਾ ਰਾਤ ਨੂੰ।
ਹਾਂਜੀ।
ਆਪਾਂ ਜਿੰਨੇ ਵੀ ਪੈਸੇ ਲਾਂਨੇ ਆਂ, ਮੰਨ ਲਓ ਦੋ ਕਿੱਲੋ ਵਾਟ ਦਾ ਪਲਾਂਟ ਲਾਂਨੇ ਆਂ, ਜਾਂ ਤਿੰਨ ਕਿੱਲੋ ਵਾਟ ਦਾ ਕੋਈ ਪਲਾਂਟ ਲਾਂਨੇ ਆ ਤੁਹਾਡੇ ਦੋ ਤੋ ਤਿੰਨ ਸਾਲ ਦੇ ਵਿੱਚ ਆਪਣੇ ਪੈਸੇ ਪੂਰੇ ਹੋ ਜਾਂਦੇ ਨੇ
ਹਾਂਜੀ-ਹਾਂਜੀ, ਸਹੀ ਗੱਲ ਹੈ ਬ
ਆਪਣੇ ਘਰ ਦਾ ਬਿਲ ਇਸ ਸਪੋਜ ਕਰੋ ਮੋਸਟਲੀ ਐਸਰਾ ਕਿੰਨਾ- ਕਿੰਨਾ ਕੁ ਆਉਂਦਾ ਤੁਹਾਡੇ ਘਰ ਦਾ ਢਾਈ ਤਿੰਨ ਹਜ਼ਾਰ ਬਿੱਲ ਆਉਂਦਾ ਹੋਊਗਾ ਮਹੀਨੇ ਦਾ
ਨਹੀਂ, ਏਨਾ ਤਾਂ ਨੀਂ ਆਂਦਾ ਹਾਂ ਇਨਾ ਆਉਂਦਾ
ਗਰਮੀਆਂ ਦੇ ਵਿੱਚ ਗਰਮੀਆਂ ਵਿੱਚ ਪੰਜ ਸੱਤ ਸੌ ਘੱਟ ਆਦਾ ਹੋਊਗਾ ਸਰਦੀਆਂ ਵਿੱਚ, ਦੋ ਚਾਰ ਪੰਜ ਸੌ ਵੱਧ ਵੀ ਜਾਂਦਾ ਹੈਗਾ, ਕਿਉਂਕਿ ਪੱਖੇ, ਕੂਲਰ, ਫਰਿੱਜ ਚੱਲਦਾ ਸਭ ਕੁਝ ਚੱਲਦਾ ਹੈਗਾ ਪੂਰੇ ਸਾਲ ਦੀ ਐਵਰੇਜ ਲਾਈਏ ਦੋ ਹਜ਼ਾਰ ਰੁਪਏ ਦੇ ਹਿਸਾਬ ਨਾਲ ਚੌਵੀ ਹਜ਼ਾਰ ਰੁਪਏ ਬਿੱਲ ਬਣਦਾ
ਜੇ ਅਸੀਂ ਦੋ ਕਿੱਲੋ ਵਾਟ ਦਾ ਸੈਟ ਵੀ ਲਾਂਨੇ ਤਾਂ ਵੀ ਆਪਣੇ ਤਿੰਨ ਸਾਲਾਂ ਦੇ ਵਿੱਚ ਪੈਸੇ ਪੂਰੇ ਹੁੰਦੇ ਨੇ ਤਿੰਨ ਕਿੱਲੋ ਵਾਟ ਲਾਂਦੇ ਹਾਂ ਤਾਂ ਵੀ ਚਾਰ ਸਾਲਾਂ ਚ ਆਪਣੇ ਪੈਸੇ ਪੂਰੇ ਹੋ ਜਾਂਦੇ ਨੇ
ਹਾਂਜੀ ਸਹੀ ਗੱਲ
ਉਸ ਤੋਂ ਬਾਅਦ ਆਪਣਾ ਸਾਰਾ ਪ੍ਰੋਫਿਟ ਹੀ ਪ੍ਰੋਫਿਟ ਹੁੰਦਾ ਫਿਰ ਕੋਈ ਗ੍ਰੀਨ ਐਨਰਜੀ ਏ ਕੋਈ ਆਪਾਂ ਨੂੰ ਲਾਈਟ ਦੀ ਟੈਨਸ਼ਨ ਨਹੀਂ ਲਾਈਟ ਹੈਗੀ ਹੈ ਲਾਈਟ ਆਉਗੀ ਘਰ ਚ ਜਿਹੜਾ ਨੋਰਮਲ ਇੰਨਵੈਰਟਰ ਲੱਗਿਆ ਹੈਗਾ, ਉਹਨੇ ਲਾਈਟਾਂ ਪੱਖੇ ਬਿਜਲੀ ਜਾਣ ਤੋਂ ਬਾਅਦ, ਇੱਕ ਪੱਖਾ ਇੱਕ ਲਾਈਟ ਚਲਾਉਗੇ ਤਾਂ ਦਸ ਬਾਰਾਂ ਘੰਟੇ ਚੱਲੂਗਾ
ਹਾਂਜੀ-ਹਾਂਜੀ
ਏਦਾਂ ਹੀ ਚੱਲਦਾ ਜੀ
ਹਾਂਜੀ- ਹਾਂਜੀ
ਜੇ ਮਨ ਲਓ, ਨਾਲ ਦੋ ਪੱਖੇ ਚਲ ਗਏ‌ ਤਿੰਨ ਪੱਖੇ ਚਲ ਗਏ, ਇੱਕ ਅੱਧਾ ਕੂਲਰ ਚਲਾ ਲਿਆ ਉਹ ਤਿੰਨ ਚਾਰ ਘੰਟਿਆਂ ਵਿੱਚ ਜਵਾਬ ਦੇ ਜਾਂਦਾ ਜੇ ਇਹੀ ਸੋਲਰ ਇੰਨਵੈਰਟਰ ਲੱਗਿਆ ਹੋਵੇ ਜਾਂ ਸੋਲਰ ਪਲੇਟਾ ਆਲਾ ਲੱਗਿਆ ਹੋਵੇ ਤਾਂ ਉਹਨੇ ਸੋਲਰ ਨੇ ਬੈਟਰੀ ਧੁਪ ਧੁੱਪ ਨਾਲ ਚਾਰਜ ਕਰੀ ਜਾਣਾ, ਆਪਣਾ ਸਾਰਾ ਘਰ ਦਾ ਲੋਡ ਚੱਲੀ ਜਾਣਾ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸਾਨੀ ਨਹੀਂ ਆਉਣੀ ਹੈਗੀ
ਹਾਂਜੀ-ਹਾਂਜੀ
ਹੂੰ, ਸੋ ਸੋਲਰ ਨੂੰ ਸਾਰੀ ਦੁਨੀਆ ਇਸ ਸਮੇਂ ਸੈਂਟਰ ਗੌਰਮੈਂਟ ਵੀ ਵਧਾਵਾ ਦੇ ਰਹੀ ਏ ਸਾਰੀ ਦੁਨੀਆਂ ਇਸ ਸਮੇ ਵਧਾਵਾ ਦੇ ਰਹੀ ਹੈ
ਹਾਂਜੀ- ਹਾਂਜੀ
ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਆ, ਆਪਣੇ ਘਰ ਵਾਸਤੇ ਆਪਣੀ ਜ਼ਰੂਰਤ ਵਸਤੇ ਲਾਉਣਾ ਹੈ ਅਸੀਂ ਕਿਹੜਾ ਕਿਸੇ ਦੇ ਵਾਸਤੇ ਲਾਣਾ ਹੈਗਾ
ਸਹੀ ਗੱਲ ਏ ਜੀ
ਹਾਂਜੀ- ਹਾਂਜੀ- ਹਾਂਜੀ, ਹੋਰ ਸੁਣਾਓ ਵੀਰ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ, ਹਾਂਜੀ- ਹਾਂਜੀ ਵੀਰ ਜੀ
ਆਪਾਂ, ਅੱਛਾ- ਅੱਛਾ ਤੁਸੀਂ ਕਿੰਨੇ ਵਾਰਡ ਦਾ ਲਾਇਆ
ਮੈਂ ਤਿੰਨ ਕਿੱਲੋ ਵਾਟ ਦਾ ਲਾਇਆ ਹੋਵੇ ਜੀ ਬੈਟਰੀਆਂ ਵਾਲਾ ਲਾਇਆ ਤਿੰਨ ਕਿੱਲੋ ਵਾਟ ਦਾ ਦੋ ਬੈਟਰੀਆਂ ਦਾ, ਹਾਂਜੀ- ਹਾਂਜੀ
ਚਲੋ ਠੀਕ ਹੈ ਭਾਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ ਹਾਂਜੀ- ਹਾਂਜੀ ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ